ਹੈਲੋ, ਸਤਿ ਸ਼੍ਰੀਕਾਲ ਜੀ।
ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਐ?
ਬਦੀਆ ਜੀ, ਤੁਸੀਂ ਸੁਣਾਓ।
ਵਧੀਆ ਜੀ। ਹੋਰ ਘਰ ਪਰਵਾਰ
ਹੋਰ ਘਰ ਪਰਵਾਰ ਸਾਰਾ ਠੀਕ ਐਈ।
ਹਾਂਜੀ-ਹਾਂਜੀ, ਬਿਲਕੁਲ ਵਧੀਆ ਜੀ।
ਹਾਂਜੀ।
ਹੋਰ ਡਿਨਰ ਕਰ ਲੇਆ?
ਹਾਂਜੀ-ਹਾਂਜੀ, ਤੁਸੀ ਕਾਰ ਲੇਆ?
ਹਾਂਜੀ, ਬਸ ਅਸੀਂ ਅੱਜ ਪੰਚਮੀ ਸੀ ਗੁਰਦੁਆਰਾ ਸੈਬ ਮੱਥਾ ਟੇਕ ਕੇ ਆਏ ਸੀ ਹੁਣੇ। ਮੈਂ ਫ੍ਰੀ ਸੀ, ਮੈਂ ਕੇਯਾ ਚਲੋ ਤੁਆਨੂੰ ਕੋਲ ਲੱਗਾ ਲਾ।
ਹਾਂਜੀ-ਹਾਂਜੀ, ਜਰੂਰ।
ਹਾਂ।
ਹਾਂਜੀ।
ਹੋਰ ਦੱਸੋ।
ਬੱਸ ਵਦੀਆ ਜੀ, ਤੁਸੀਂ ਸੁਨਾਉ।
ਬੱਸ ਵਦੀਆ।
ਹਾਂਜੀ।
ਦੇਖੋ ਹੁਣ ਸਾਨੂੰ ਵਦੀਆ ਆਦਤਾਂ ਪਈਆਂ ਹੋਈਆਂ, ਸਾਨੂੰ ਪਤਾ ਕਿ ਪੰਚਵੀ ਆ ਗੁਰਦੁਆਰਾ ਸੈਬ ਜਾਨੈ।
ਹਾਂਜੀ-ਹਾਂਜੀ।
ਕਿੰਨੀ ਅਚੀ ਆ ਵਦੀਆ ਆਦਤ ਐ।
ਹਾਂਜੀ-ਹਾਂਜੀ।
ਨਾਲੇ ਬੱਚੇਆਂ ਨੂੰ ਅਸੀਂ ਨ ਬੱਚੇਆਂ ਨੂੰ ਨਾਲ ਲੈ ਕੇ ਜਾਂਣੇ ਆ, ਓਨਾਂ ਨੂੰ ਦੱਸਦੇ ਆਂ।
ਹਾਂਜੀ-ਹਾਂਜੀ।
ਬਿਲਕੁੱਲ।
ਹਾਂਜੀ, ਨੀ ਭੈਣ ਜੀ ਮ ਬੱਚਿਆਂ ਨੂੰ ਵੀ ਹਨਾ ਚੰਗੀਆਂ ਆਦਤਾਂ ਸਿਖਾਉਣੀਆਂ ਚਾਹੀਦੀਆਂ ਨਾਲ। ਧਰਮ ਨਾਲ ਜੋੜਨਾ ਚਾਹੀਦਾ ਹਗਾ ਨਾ, ਹਾਂਜੀ। ਵੀ ਮੋਰਨਿੰਗ ਸਵੇਰੇ ਸੱਜ, ਹਾਂਜੀ।
ਹਾਂਜੀ ਸਾਡੇ ਤੋਂ ਹੀ ਸਿੱਖਣਗੇ ਬੱਚੇ।
ਸਹੀ ਗੱਲ ਆ ਜੀ।
ਅਸੀਂ ਅਗਰ ਫੋਲੋ ਕਰਾਂਗੇ ਸਾਰੀਆਂ ਚੰਗੀਆਂ ਆਦਤਾਂ।
ਹਾਂਜੀ- ਹਾਂਜੀ, ਹਾਂਜੀ ਇਹ ਤਾਂ ਹੈ ਜੀ। ਕਿਉਂਕਿ ਪੇਰੈਂਟਸ ਨੂੰ ਦੇਖ ਕੇ ਹੀ ਬੱਚੇ ਸਿੱਖਦੇ ਨੇ।
ਬਿਲਕੁੱਲ ਜੀ ਬਿਲ-
ਹਾਂਜੀ- ਹਾਂਜੀ ਜਿੱਦਾਂ ਦਾ ਘਰ ਚ ਮਾਹੌਲ ਹੋਉਗਾ ਕਿਉਂਕਿ ਪਹਿਲੇ ਗੁਰੂ ਤਾਂ ਮਾਂ- ਬਾਪ, ਈ ਨੇ ਬੱਚਿਆਂ ਦੇ, ਹਾਂਜੀ। ਬੱਚੇ ਉਹੀ ਕੁਛ ਸਿੱਖਣਗੇ।
ਹਾਂਜੀ। ਬਿਲਕੁੱਲ- ਬਿਲਕੁੱਲ ਹੁਣ ਆਪਾਂ ਸਵੇਰੇ ਜਲਦੀ ਉਠਾਂਗੇ, ਉਹਨਾਂ ਨੂੰ ਵੀ ਅ- ਉਹ ਆਦਤ ਜਲਦੀ ਉੱਠਣ ਦੀ ਪਏਗੀ ਅਸੀਂ ਅਗਰ ਲੇਟ ਉੱਠਾਂਗੇ ਤੇ ਉਹ ਵੀ ਫੇਰ ਸਾਡੇ ਨਾਲ ਲੇਟ ਹੀ ਉੱਠਣਗੇ।
ਹਾਂਜੀ ਉਹ ਵੀ ਏਦਾਂ ਦੀ ਹੀ ਕਰਨਗੇ ਸਹੀ ਗੱਲ ਆ ਜੀ।
ਹਾਂ।
ਹਾਂਜੀ ਜੇ ਆਪਾਂ ਸਾਜਰੇ ਉੱਠ ਕੇ ਅ ਨਹਾ ਧੋ ਕੇ ਉਹਨਾਂ ਨੂੰ ਵੀ ਠ- ਕੇ ਪਹਿਲਾਂ ਨਿਮਾਈਏ ਹਨਾ ਵੀ ਹਾਂਜੀ ਨਾਹਾਓ ਚਲੋ ਪਰਮਾਤਮਾ ਦਾ ਨਾ ਲਵੋ।
ਬਿਲਕੁੱਲ- ਬਿਲਕੁੱਲ ਜੀ ਹਾਂ।
ਹਾਂਜੀ, ਫੇਰ ਉਹੀ ਸਿੱਖਣਗੇ ਨਾ। ਹਾਂਜੀ- ਹਾਂਜੀ ਜੇ ਆਪਾਂ ਨੇ ਉਹਨਾ ਨੂੰ ਸ- ਖਾਵਾਂਗੇ ਪ੍ਰਮਾਤਮਾ ਨਾ ਲੈਣਾ, ਨਹੀਂ ਦੱਸਾਂਗੇ ਪਾਠ ਬਾਰੇ ਫੇਰ ਉਹ ਕਿੱਥੋਂ ਸਿੱਖਣਗੇ?
ਸਿੱਖਣਗੇ ਜੀ ਉਹੀ ਤੇ ਗੱਲ ਏ। ਹੁਣ ਕੁਛ ਉਹ ਸਕੂਲੋਂ ਸਿੱਖ ਕੇ ਆਂਦੇ ਨੇ।
ਹਾਂਜੀ।
ਫੇਰ ਉਹ ਵੀ ਚੰਗੀਆਂ ਆਦਤਾਂ ਹੀ ਸਿਖਾਂਦੇ ਐ।
ਸਹੀ ਗੱਲ ਆ ਜੀ।
ਪਿਓ ਦੀ ਰਿਕਵੇਸ ਆ ਮਾਂ- ਪਿਓ ਦੀ ਇੱਜਤ ਕਿਵੇਂ ਕਰਨੀ ਏ, ਰਿਸਪੈਕਟ ਕਰੋ।
ਹਾਂਜੀ, ਸਹੀ ਗੱਲ ਆ ਭੈਣ ਜੀ ਜੇ ਹੁਣ ਮਾਂ- ਬਾਪ ਵੀ ਹਨਾ ਫੋਨ ਲੈ ਕੇ ਬੈਠੇ ਰਹਿਣਗੇ, ਆਪ ਲੇਟ ਉੱਠਣਗੇ ਤਾਂ ਫੇਰ ਬੱਚੇ ਵੀ ਫੋਨ ਲੈ ਕੇ ਹੀ ਬੈਠਣਗੇ।
ਤੇ ਹਾਂਜੀ ਉਹਨਾਂ ਨੇ ਸਾਡੇ ਤੋਂ ਹੀ ਸਿੱਖਣਾ ਸਭ ਕੁਛ।
ਹਾਂ ਜੀ।
ਉਹੀ ਹੈ ਨਾ।
ਹਾਂਜੀ ਜੇ ਆਪਾਂ ਵੱਡਿਆਂ ਦਾ ਆਦਰ ਨਹੀਂ ਕਰਾਂਗੇ, ਘਰ ਦੇ ਵਿੱਚ ਜਿਵੇਂ ਬਜ਼ੁਰਗ ਨੇ ਦਾਦਾ- ਦਾਦੀ ਨੇ ਜਾਂ ਨਾਨਾ- ਨਾਨੀ ਆ। ਜੇ ਆਪਾ ਉਹਨਾ ਨੂੰ ਨਹੀਂ ਪੁ- ਪੁੱਛਾਂਗੇ ਉਹ ਨੂੰ ਰੋਟੀ ਪਾਣੀ ਨਹੀਂ ਦਵਾਂਗੇ ਜਿਵੇਂ ਉਅ ਵੀ ਆਪਾਂ ਉਹਨਾਂ ਨੂੰ ਭੱਜ- ਭੱਜ ਕੇ। ਕੇ ਪਵਾਂਗੇ ਤਾਂ ਬੱਚੇ ਵੀ ਫੇਰ ਉਹੀ ਕੁਛ ਸਿੱਖਣਗੇ। ਕੱਲ ਨੂੰ ਬੁਢਾਪਾ ਅਪ- ਆਪਣੇ ਤੇ ਵੀ ਆਉਣਾ ਵਾ ਫੇਰ ਬੱਚੇ ਵੀ ਉਹੀ ਤਰੀਕੇ ਨਾਲ ਆਪਾਂ ਨੂੰ ਹੈਂਡਲ ਕਰਨਗੇ ਨਾ।
ਹਾਂਜੀ- ਹਾਂਜੀ ਇਹ ਤੇ ਹੈ ਸਹੀ ਕਹਿ ਰਹੇ ਹੋ ਤੁਸੀਂ।
ਹਾਂ ਜੀ।
ਉਹੀ ਗੱਲ ਏ, ਹੁਣ ਅਸੀਂ ਬ ਬਾਰੋਂ ਕੀ- ਥੋ ਕਿਸੇ ਨਾਲ ਗਲ ਕਰਦੇ ਹਾਂ। ਉਹ ਕੋਈ ਸਾਨੂੰ- ਚੰਗੀ ਆਦਤ ਦੱਸਦਾ। ਅਸੀਂ ਪੱਲੇ ਬੰਨ ਲੈਂਨੇ ਹਾਂ। ਉਹ ਗੱਲ ਕਿ ਹਾਂ ਇਹਨੇ ਕਿੰਨੀ ਚੰਗੀ ਗੱਲ ਕੀਤੀ ਐ।
ਹਾਂ ਜੀ।
ਸਾਨੂੰ ਵੀ ਇਹ ਗੱਲਾਂ ਸਿੱਖਣੀਆਂ ਚਾਹੀਦੀਆਂ।
ਹਾਂ ਜੀ, ਨਹੀਂ ਹੁਣ ਆਏ ਆ। ਜਿਵੇਂ ਘਰ ਦੇ ਵਿੱਚ ਕੋਈ ਡਰਿੰਕ ਕਰਦਾ ਗਾ ਜਾਂ ਕਲੇਸ਼ ਹੁੰਦਾ ਵਾ, ਫੇਰ ਬੱਚੇ ਵੀ ਓਦਾਂ ਦੀ ਬਣਦੇ ਆ ਜੀ।
ਬਿਲਕੁਲ ਜੀ- ਬਿਲਕੁਲ ਬੱਚੇ ਅੱਜ ਕੱਲ੍ਹ ਜਿਆਦਾ ਕੋਪੀ ਕਰਨ ਲੱਗ ਗਏ।
ਹਾਂ ਜੀ।
ਹੁਣ ਆਪਾਂ ਅਗਰ ਉਹਨਾਂ ਨਾਲ ਅਅ ਪਿਆਰ ਨਾਲ ਬੋਲਾਂਗੇ ਨਾ। ਤੇ ਉਹ ਵੀ ਅੱਗੋਂ ਸਾਡੇ ਨਾਲ ਪਿਆਰ ਨਾਲ ਬੋਲਣ ਗੇ। ਅਗਰ ਰੂਡਲੀ ਬੋਲਾਂਗੇ ਤੇ ਉਹ ਵੀ ਅੱਗੋਂ ਰੂਡਲੀ ਹੀ ਗੱਲ ਕਰਨ
ਹਾਂਜੀ -ਹਾਂਜੀ। ਹੁਣ ਕਈ ਬੱਚੇ ਆ। ਹੁਣ ਅ ਕਈਆਂ ਅਅਮ ਦੇ ਮਤਲਬ ਘਰੇ ਕੋਈ ਡਰਿੰਕ ਕਰਕੇ ਗਾਲਾਂ ਕੱਢਦਾ। ਉਹ ਬੱਚੇ ਉਹਨਾਂ ਤੋ ਸਿੱਖਦੇ ਆਂ ਗਾਲਾਂ ਕੱਢਣੀਆਂ।
ਹਾਂ
ਹਾਂ ਜੀ, ਉ ਓਹੀ ਤਾਂ ਗੱਲ ਹੈ ਜੀ, ਬੱਚੇ ਸਾਰਾ ਕੁਛ ਉਹਨਾਂ ਦੇ ਮਾਂ ਬਾਪ ਤੋਂ ਘਰ ਪਰਿਵਾਰ ਤੋਂ ਆਲੇ ਦਆਲੇ ਮਾਹੌਲ ਤੋਂ ਸਭ ਕੁਛ ਸਿੱਖਦੇ ਆ।
ਬਿਲਕੁਲ -ਬਿਲਕੁਲ ਹੁਣ ਤੁਸੀਂ ਟੀ ਵੀ ਲਗਾ ਲਓ, ਜ ਟੀ ਵੀ ਅਸੀਂ ਕੋਈ ਚੰਗੀਆਂ ਗੱਲਾਂ ਸਿੱਖ ਦੇਖਾਂਗੇ। ਉਹ ਸਾਡੇ ਨਾਲ ਬੈਠ ਕੇ ਦੇਖਣਗੇ।
ਹਾਂਜੀ -ਹਾਂਜੀ।
ਅਗਰ ਹਾਂਜੀ।
ਹਾਂਜੀ।
ਇਦਾਂ ਨਾ ਸਮੇਜ ਜਿਵੇ ਸਾਡੇ ਗੁਆਂਢੀਆਂ ਦੇ ਆ ਹਨਾ, ਉਹਨਾਂ ਨੇ ਇਹਦੀ ਕਲੇਸ਼ ਪਿਆ ਰਹਿੰਦਾ। ਨਾਲੇ ਫੈਮਿਲੀ ਜਿਆਦਾ ਵੱਡੀ ਨੀ ਗੀ। ਛੋਟੀ ਹੋਈ ਆ। ਹਾਂਜੀ, ਤੇ ਅਅ ਆਪਦੇ ਪੇਰੈਂਟਸ ਨੂੰ ਦੇਖ-ਦੇਖ ਕਿ ਜਿਵੇਂ ਘਰ ਦੇ ਵਿੱਚ ਕਲੇਸ ਹੁੰਦਾ ਗਾ।
ਹਾਂਜੀ।
ਹਮ ਤੇ ਬੱਸ ਉਹਨਾਂ ਤੋਂ ਦੇਖ -ਦੇਖ ਕੀ ਸਿੱਖਦੇ ਆ। ਸਹੀ ਗੱਲ ਆ। ਨਾ ਪਹਿਲਾਂ ਜਿਵੇਂ ਉਹਨਾਂ ਦੇ ਘਰ ਦੇ ਵਿੱਚ ਡਰਿੰਕ- ਡੁਰਿੰਕ ਕਰਦੇ ਸੀਗੇ। ਹੁਣ ਉਹਨਾਂ ਦਾ ਬੇਟ ਬੇਟਾ ਵੀ ਅ, ਉਹਦੇ ਪਾਪਾ ਨਸ਼ਾ ਕਰਦੇ ਸੀਗੇ। ਹੁਣ ਬੇਟੇ
ਹਾਂ -ਹਾਂ ਤੁਰ ਪਿਆ।
ਹਾਂਜੀ, ਉਹ ਵੀ ਹੁਣ ਪਹਿਲਾਂ ਭੁੱਕੀ ਦੇ ਕੇਸ ਚ, ਅੰਦਰ ਚਲਾ ਗਿਆ। ਉਹ ਤਾਂ ਪਹਿਲਾਂ ਕਿਸੇ ਨਾਲ ਗਿਆ ਸੀਗਾ। ਚੱਲ ਉਹ ਫੜਿਆ ਗਿਆ ਵੀ ਉਹ ਡਰਾਈਵਰੀ ਕਰਦਾ ਸੀਗਾ। ਗੱਡੀ ਚਲਾ ਕੇ ਲੈ ਕੇ ਗਿਆ। ਆਹ ਹੁਣ ਫੇਰ ਚ ਕੇਸ ਪੈ ਗਿਆ ਮਾਂ ਬਾਪ ਉਹਦੀ ਜ਼ਿੰਦਗੀ ਬਰਬਾਦ ਕਰਤੀ ਨਾ। ਪਹਿਲਾਂ ਪੇਰੈਂਟਸ ਇਹ ਨੀ ਸੋਚਦੇ ਹੈਗੇ।
ਬਿਲਕੁਲ ਜੀ ਜੀ ਬਿਲਕੁਲ ਇਹੀ ਤਾਂ ਗੱਲ ਹੈ। ਉਹੀ ਤੇ ਬੱਚਿਆਂ ਨੂੰ ਆਪਾਂ ਸਿਖਾਣੇ ਆ। ਕਿ ਚੰਗੀਆਂ ਗੱਲਾਂ ਸਿੱਖੋ।
ਹਾਂਜੀ।
ਅੱਛਾ, ਫਰੈਂਡ ਸਰਕਲ ਵੀ ਅਗਰ ਸਾਡਾ ਚੰਗਾ ਹੋਏਗਾ ਤੇ, ਉਹ ਚੰਗੀਆਂ ਚੀਜ਼ਾਂ ਹੀ ਸਿਖ ਖਾਣਗੇ। ਅਗਰ ਸਾਡੇ ਫਰੈਂਡ ਸਰ ਕੱਲ੍ਹ ਮਾੜਾ ਹੋਏਗਾ ਤੇ, ਉਹ ਮਾੜੀਆਂ ਗੱਲਾਂ ਚ ਹੀ ਅਸੀਂ ਪੈ ਜਾਗੇ।
ਹਾਂਜੀ -ਹਾਂਜੀ ਆਈ ਆ। ਦੀਦੀ ਜਿਵੇਂ ਹੁਣ ਘਰ ਪਰਿਵਾਰ ਵਧੀਆ ਹੁੰਦਾ ਗਾ। ਬਾਰ ਫਰੈਂਡ ਸਰਕਲ ਹੀ ਇਹ ਜਾ ਮਿਲ ਜਾਂਦਾ ਵੀ ਜੇੜਾ ਨਸ਼ੇ ਤੇ ਲਾਵੇ ਵੀ ਹਾਂ ਚੱਲ ਕੋਈ ਨਾ ਅੱ ਦੋ ਘੁੱਟਾ ਲਾ-ਲਾ ਫਿਰ ਓ ਤਾਂ ਫਿਰ ਮਾੜੀ ਗੱਲ ਹੋਗੀ ਨਾ।
ਬਿਲਕੁੱਲ ਜੀ ਬਿਲਕੁੱਲ ਐ ਗੱਲ ਤਾਂ ਤੁਸੀਂ ਸਈ
ਹਾਂਜੀ ਹੁਣ ਦੇਖੋ ਮੇਰਾ ਕਜ਼ਨ ਆ ਹਨਾ ਓ ਏਧਰ ਡਰਿੰਕ ਕਰਦਾ ਸੀਗਾ ਚੱਲ ਪੈਲਾਂ ਵੀ ਬਾਰ ਜਾ ਕੇ ਆਇਆ ਸੀਗਾ ਓ ਇਧਰ ਡਰਿੰਕ ਕਰਦਾ ਸੀਗਾ ਹੁਣ ਓ ਫਿਰ ਬਾਰ ਗਿਆ ਗਾ ਤੇ ਜੇ ਫੋਰਨ ਕੰਟਰੀ ਗਿਆ ਗਾ ਹੁਣ ਓਨੂੰ ਏ ਸਾਡੇ ਰਿਸ਼ਤੇਦਾਰ ਏਦਾਂ ਦੇ ਮਿਲ ਗਏ ਆ ਜਿਨਾਂ ਕੋਲ ਰੈਂਦਾ ਗਾ ਓ ਦੇਖੋ ਸਵੇਰੇ ਵੀ ਜਦੋਂ ਜਾਂਦੇ ਆ ਕੰਮ ਤੇ ਵੀ ਜਾਣਾ ਉਨਾਂ ਨੇ ਪਾਠ ਲਾਇਆ ਹੁੰਦਾ ਗਾ।
ਬਿਲਕੁੱਲ
ਹਾਂਜੀ ਓ ਪਾਠ ਕਰਨਾ ਵੀ ਦੇਖੋ ਡਰਿੰਕ ਓਦੀ ਜਮਾ ਈ ਛੁੱ ਸੀਗੀ ਪਾਠ ਕਰਨਾ ਗਾ ਪਾਠ ਤਾਂ ਹਾਂਜੀ ਪਾਠ ਕਰਨਾ ਸਿੱਖ ਗਿਆ ਜਿਨੂੰ ਅਸੀਂ ਕੈਂਦੇ ਨੀ ਸੀਗੇ ਵੀ ਹਾਂ ਵੀ ਏਹ ਵੀ ਕਦੇ ਪਾਠ ਕਰੂਗਾ ਕੋਈ ਏ ਰੱਬ ਦਾ ਨਾਂ ਏਦੇ ਮੂੰਹ ਸੁਣਿਆ ਵੀ ਨੀ ਹੈਗਾ ਤੇ ਹੁਣ ਓ ਜਿਸ ਸਾਨੂੰ ਵੀਡੀਓ ਕੋਲ ਲਾ ਕੇ ਵੀ ਕੈਂਦਾ ਗਾ ਹਾਂ ਮੈ ਕੈਂਦਾ ਗਾ ਕੋਲ ਕਰਦਾ ਤੈਨੂੰ ਕੈਂਦਾ ਆ-ਆ ਲੈ ਦੁਪੱਟਾ ਚੱਕ ਪਾਠ ਸੁਣ ਕੇੜਾ ਤੂੰ ਸੁਣਨਾ ਚਪੋਈ ਸੈਬ ਸੁਣੇਗੀ, ਜਪ ਜੀ ਸੈਬ ਸੁਣੇਗੀ ਮੈਨੂੰ ਮੂੰਹ ਜਵਾਨੀ ਬਹਿ ਕੇ ਉਨੇ ਵੀਡੀਓ ਕੋਲ ਤੇ ਪਾਠ ਸੁਣਾਇਆ।
ਹਾਂ-ਹਾਂ
ਮੈਂ ਉਨੂੰ ਅ ਹਾਂਜੀ ਓ ਹੁਣ
ਪੀ ਓ ਏ
ਹਾਂਜੀ ਕਿੰਨੀ ਖੁਸ਼ੀ ਹੁੰਦੀ ਆ ਨਾ ਸਈ ਗੱਲ ਆ ਤੇ ਹੁਣ ਮੈਨੂੰ ਕੈਂਦਾ-ਕੈਂਦਾ ਤੂੰ ਕੈਂਦੀ ਹੁੰਦੀ ਸੀ ਮੈਂ ਪਾਠ ਕਰਦੀ ਆ ਹਾਂ ਹੁਣ ਦੱਸ ਕੈਂਦਾ ਮੇਰੇ ਬਰੋਬਰ ਪਾਠ ਕਰੇਗੀ ਕਿੰਨਾ ਚਿਰ ਕੈਣਾ ਹੁੰਦਾ ਜੇ ਤੂੰ ਵਾਹਿਗੁਰੂ-ਵਾਹਿਗੁਰੂ ਕਰਦੇ ਆ ਕਿੰਨਾ ਟੇਰਾ ਤੇਰਾ ਮਨ ਲੱਗਦਾ ਵਾਹਿਗੁਰੂ ਸੁਰ ਤੀ ਤੇਰਾ ਧਿਆਨ ਕਿੰਨਾ ਕ ਲੱਗਦਾ ਕਿੰਨਾ ਕ ਚਿਰ ਤੂੰ ਕੈਂਦਾ ਖਿਆਲਾਂ ਨੂੰ ਰੋਕ ਕੇ ਰੱਖਦੀਆਂ ਵੀ ਪ ਤੇਰਾ ਪ੍ਰਮਾਤਮਾ ਦੇ ਨਾਲ ਵੀ ਨਾਮ ਜੁੜਦਾ ਗਾ ਵੀ ਹਾਂ ਤੂੰ ਪਰਮਾਤਮਾ ਦਾ ਨਾਂ ਲੈਣੀ ਆ ਹੁਣ ਓ ਆ ਗੱਲਾਂ ਸਮਝਾ ਰਿਆ।
ਸਮਝਾ ਰਿਆ ਸਈ ਗੱਲ ਓਦਾ ਮਨ ਜੁੜ ਗਿਆ ਨਾ ਚੰਗੀ ਆਦਤ ਚ ਪੈ ਗਿਆ। ਸੰਗਤੀ ਚੰਗੀ ਚ ਪੈ ਗਿਆ ਹੁਣ ਸਾਡੇ ਮਲ ਅਸ ਚੀ ਅਸੀਂ ਚੰਗੀ ਸੰਗ ਸੰਗਤ ਚ ਪੈਜਾਂਗੇ ਤਾਂ ਸਾਨੂੰ ਚੰਗੀਆਂ ਗੱਲਾਂ ਸਿੱਖਣ ਨੂੰ ਮਿਲਣਗੀਆਂ।
ਹਾਂਜੀ।
ਠੀਕ ਐ ਗੁਰਮਤਿ ਦੀ ਸੰਗ ਸੰਗਤ ਚ ਪੈ ਜਾਂਗੇ ਤੇ ਅਸੀਂ ਗੁਰਮਤਿ ਦੀਆਂ ਈ ਚੀਜ਼ਾਂ ਸਿੱਖਾਂਗੇ।
ਹਾਂਜੀ-ਹਾਂਜੀ ਭੈਣ ਜੀ ਏ
ਹਾਂ
ਲੇਕੀ ਪੈਲਾ ਜਿਵੇਂ ਓ ਏਧਰ ਸੀਗਾ ਇਦੇ ਯਾਰ ਦੋਸਤ ਇੱਦਾਂ ਦੇ ਸੀਗੇ ਡਰਿੰਕ ਕਰਨ ਆਲੇ ਸੀਗੇ, ਚਿਕਨ ਖਾਣ ਆਲੇ ਸੀਗੇ ਫੇਰ ਓ ਓਦਾਂ ਦਾ ਸੀਗਾ ਹੁਣ ਓ ਦੇਖਲੋ ਉੱਧਰ ਜਾ ਕੇ ਓ ਨਾਂ ਜਮਾ ਈ ਚੇਂਜ ਹੋ ਗਿਆ। ਓਨੂੰ ਸੰਗਤ ਦਾ ਅਸਰ ਹੋਇਆ ਨਾ। ਹਾਂਜੀ ਅਸੀਂ ਸੋਚ ਵੀ ਨੀ ਸਕਦੇ ਵੀ ਇੰਨੀ ਹੈਬਿਟ ਓਦੀ ਚੇਂਜ ਹੋ ਚੁੱ
ਹਾਂਜੀ ਓਈ ਤੇ ਐ ਨਾ।
ਸਾਰਿਆਂ ਨੂੰ ਸਈ ਗੱਲ ਆ ਜੀ ਚੰਗੀਆਂ-ਚੰਗੀਆਂ ਆਦਤਾਂ ਸਿੱਖਣੀਆਂ ਚਾਈਦੀਆਂ ਨੇ ਏ ਚੰਗੀਆਂ ਆਦਤਾਂ ਸਿੱ ਸਿੱਖਣ ਦੀ ਕਿਹੜਾ ਏਜ ਹੁੰਦੀ ਆ।
ਹਾਂਜੀ, ਇਹ ਤੇ ਸਾਰੀ ਏਜ'ਚ ਸਿੱਖੀ ਜਾਂ ਦੇ ਹੁਣ ਦੇਖੋ, ਅਸੀਂ ਅਪਣੇ ਮਾਂ-ਪਿਉ ਤੋਂ ਸਿੱਖੀਏ ਚੰਗੀਆਂ ਗੱਲਾ।
ਹਾਂਜੀ।
ਅੱਗੋਂ ਹੁਣ ਬੱਚੇ ਸਾਡੇ ਕੋਲੋਂ ਸਿੱਖ ਰੇ ਨੇ।
ਹਾਂਜੀ।
ਇਹ ਐ।
ਇਹ ਤਾ ਹੈ ਜੀ।
ਹੂੰ
ਸਹੀ ਗੱਲ ਆ ਜੀ।
ਹੂੰ
ਹੁਣ ਜੇ ਆਪਾਂ ਬੱਚਿਆਂ ਨੂੰ ਇੱਧਰ, ਮੋਬਾਇਲ ਦੇਈ ਰੱਖਾਂਗੇ ਉਹ ਸਾਰਾ ਕ ਦਿਨ ਮੋਬਾਇਲ ਦੇਖੀ ਰਖੀ ਜਾਣਗੇ, ਫਿਰ ਉਦ ਉਦਾਂ ਦਾ ਨਾ ਸੁਭਾਅ ਹੋਜੂ ਵੀ ਖਾਣਾ ਖਾਣ ਸਮੇਂ ਵੀ ਮੋਬਾਇਲ ਉਹ ਬਸ ਬੱਚਿਆਂ ਦਾ ਫਿਰ ਪੜ੍ਹਾਈ'ਚ, ਖੇਡਣ ਦੇ ਵਿੱਚ ਮਨ ਲੱਗਣਾ ਈ ਨੀ।
ਨਾ ਜੀ ਨਾ, ਹੁਨ ਤੁਸੀਂ ਮੋਬਾਇਲ ਦੇਕੇ, ਤੁਸੀ ਘੰਟਾ ਬਿਠਾਈ ਰੱਖੋ ਬੱਚਿਆਂ ਨੂੰ।
ਹਾਂਜੀ, ਸਹੀ ਗੱਲ ਆ ਜੀ।
ਹੂੰ, ਅਗਰ ਆਪ ਈ ਅਸੀਂ ਮੋਬਾਇਲ ਨਹੀਂ ਦੇਖਾਂਗੇ, ਤੇ ਉਹ ਵੀ ਨਹੀਂ ਦੇਖਣ
ਸਹੀ ਗੱਲ ਆ ਜੀ।
ਹੂੰ
ਆਂਏ ਆ ਵੀ ਜੇ ਬੱਚਿਆਂ ਨੂੰ ਆਪਾਂ ਬਾਹਰ ਖੇਡਣ ਲਈ ਲਾਵਾਂਗੇ ਵੀ ਹਾਂ ਖੇਡੋ, ਨਾਲੇ ਓਦਾਂ ਉਹਨਾਂ ਦਾ ਸਰੀਰ ਵਧੀਆ ਰਹੂਗਾ। ਖੇਡਾਂ-ਚ ਰੇਸ ਖੇਡਾਂ 'ਚ ਫਾਸਟ ਆਉਣਗੇ, ਜਾਂ ਵੀ ਕਿਸੇ ਵੀ ਖੇਡ ਨੂੰ ਖੇਡਣ ਲਈ ਉਹ ਹੋ ਸਕਦੇ ਨੇ। ਆਵਦਾ ਫਿਊਚਰ ਤਾਂ ਬਣਾਉਣਗੇ ਗੇਮਾਂ ਦੇ ਵਿੱਚ, ਫਿਊਚਰ ਬਣਾ ਲੈਣਗੇ। ਮੋਬਾਇਲ ਤਾ ਨਿਗਾਹ ਵੀ ਖ਼ਰਾਬ ਹੁੰਦੀ ਆ ਓਹਦੀ, ਨਿਗਾਹ ਤੇ ਅਸਰ ਪਾਉਂਦਾ, ਕਿੰਨੀਆਂ ਬੈਡ ਹੈਬਿਟ ਸਿੱਖਦੇ ਆ। ਊਅ ਤਾਂ ਵੈਸੇ ਵੀ ਮੋਬਾਇਲ'ਚ ਸਿੱਖਣ ਲਈ ਤਾਂ ਬਹੁਤ ਕੁਝ ਆ, ਆਪਾਂ ਨਵੀ ਤੋਂ ਨਵੀਆਂ ਗੱਲਾਂ ਸਿੱਖ ਸਕਦੇ ਹਾਂ, ਹੁਣ ਬੱ
ਨਾ ਜੀ ਨਾ, ਬੱਚਿਆਂ ਨੂੰ ਤੇ ਰੀਲਾਂ ਦਾ ਪਤੈ, ਉਹ ਰੀਲਾਂ ਦੇਖੀ ਜਾਂਦੇ ਨੇ, ਦੇਖੀ ਜਾਂਦੇ ਨੇ।
ਹਾਂਜੀ।
ਹੋ ਰਹੀ ਏ।
ਫੇਰ ਬੱਚਿਆਂ ਦੇ ਮਨ ਦੇ ਉੱਤੇ ਉਹ ਜਿਹੀ ਛਾਪ ਸੁੱਟਦੀ ਆ ਨਾ ਜ਼ਿੰਦਾ ਦਾ ਹੁੰਦਾ ਗਾ, ਹਾਂਜੀ।
ਚਲੋ, ਉਹ ਤੇ ਤੁਸੀਂ ਸਹੀ ਕਹਿ ਰਹੇ ਓ ਗੱਲ।
ਹਾਂਜੀ। ਹੋਰ ਬੱਚਿਆਂ ਦਾ ਧਿਆਨ ਗੇਮਾਂ ਵੱਲ ਵੀ ਲਗਾਉਣਾ ਚਾਹੀਦਾ ਗਾ।
ਹਾਂਜੀ-ਹਾਂਜੀ।
ਹਾਂਜੀ, ਸਾਰਾ ਜੀ ਜ਼ਰੂਰੀ ਆ ਖੇਡਣਾ, ਪੜ੍ਹਨਾ ਸਭ ਕੁਛ, ਹਾਂਜੀ। ਵੱਜਆਂ ਦੀ ਰਿਸਪੈਕਟ ਕਰਨੀ।
ਚਲੋ। ਮਨੂ ਕੌਲ ਆ ਰਹੀ ਏ ਵਿੱਚ, ਮੈਂ ਤੁਹਾਨੂੰ ਫੇਰ ਕਰਦੀ ਆਂ ਕੌਲ। ਠੀਕ ਹੈ ਜੀ, ਸਤਿ ਸ੍ਰੀ ਅਕਾਲ ਜੀ।
ਕਾਲਜੀ।